ਹੈਲੋ-
ਹਾਂ ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ਼੍ਰੀ ਅਕਾਲ ਭੈਣ ਜੀ ਹੋਰ ਕੀ ਹਾਲ ਚਾਲ
ਬਸ ਵਧੀਆ ਤੁਸੀ ਸੁਣਾਓ ਕੀ ਹਾਲ
ਬਸ ਵਧੀਆ ਆਪਾ ਵੀ ਹੋਰ ਸੁਣਾਓ ਭੈਣ ਜੀ ਕੀ ਕਰਦੇ ਪਏ ਸੀ। ਬਸ ਉਹਨੇ ਵਿਹਲੀ ਉਹ ਥੋੜੇ ਲੰਮੇ ਪਾਈ ਸੀ ਤੇ ਫੋਨ ਨ ਜਰ ਗਈ ਹੈ। ਮੈ ਕਿਹਾ ਚਲ ਭੈਣ ਜੀ ਨੂੰ ਫੋਨ ਮਿਲਾਵਾ ਪੁੱਛਾ ਭੈਣ ਜੀ ਕੀ ਕਰਦੇ ਪਏ ਨੇ
ਬਸ ਦੁਪਹਿਰ ਦੀ ਰੋਟੀ ਦੀ ਤਿਆਰੀ ਅਗੇ ਚਲ ਦੁਪਹਿਰੇ ਕੜੀ ਚੌਲ ਬਣਾ ਲਈਏ ਬੱਚੇ ਆਏ ਦੇ ਨੇ ਕਹਿਦੇ ਕੜੀ ਚੌਲ ਖਾਣੇ ਨੇ
ਅਛਾ ਭੈਣ ਜੀ ਅਜ ਕੜੀ ਚੋਟ ਬਣਾਉਣ ਲਗੇਆ ਤੁਸੀ ਵਾਜੀ ਵਾਹ ਭੈਣ ਜੀ ਕੜੀ ਚੋਲ ਤੇ ਬੜੇ ਸਵਾਦ ਬਣਦੇ ਨੇ ਕੜੀ ਚੋਲ ਤੇ
ਹਾਂਜੀ ਹਾਂਜੀ।
ਅੱਛਾ ਭੈਣ ਜੀ। ਫਿਰ ਭੈਣ ਜੀ ਕਿਵੇਂ ਬਣਾਉਂਦੇ ਓ ਕੜੀ ਤੁਸੀਂ?
ਅੱਛਾ ਭੈਣ ਭੈਣ ਜੀ। ਪਹਿਲੇ ਤਾਂ ਤੁਹਾਨੂੰ ਪਤਾ ਪਕੌੜੇ ਕਿੱਦਾਂ ਬਣਦੇ ਆ? ਪਕੌੜੇ ਬਣਾ ਲਈਦੇ ਨੇ।
ਪਿਆਜ਼, ਫੁਲਵਾ, ਬੇਸਨ ਹਾਂ ਪਹਿਲੇ ਮੈਂ ਪਕੌੜੇ ਤਲ ਦੀ ਹੁੰਦੀ ਆ। ਪਿਆਜ ਪਾਕੇ ਮਸਾਲਾ ਮਸੂਲਾ ਪਾ ਲਈ ਦਾ ਪਿਆਜ਼ ਪਾ ਲਈ ਦੇ ਨੇ ਬੇਸਣ ਪਾ ਲਈ ਦਾ ਲੂਣ ਮਿਰਚ ਪਾ ਕੇ ਪਕੌੜੇ ਤਲ ਲਈ ਦੇ ਨੇ।
ਅੱਛਾ, ਅੱਛਾ
ਹਾਂ ਉਸ ਤੋ ਬਾਅਦ ਅਸੀ ਕੀ ਕਹਿਦੇ ਨੇ ਅ ਕੜੀ ਬਣਾਣੇ ਲਗੀ ਕਿ ਤੇ ਲਸੀ ਦੇ ਵਿਚ ਵੇਸਣ ਘੋਲ ਲਈ ਦਾ, ਫਿਰ ਤੜਕਾ ਤਿਆਰ ਕਰੀ ਦਾ ਵੀ ਲਸਣ, ਅਦਰਕ, ਹਰੀਆਂ-ਮਿਰਚਾਂ ਵਗੈਰਾ ਪਾ-ਪਾ ਕੇ ਤੇ ਅਸੀ ਬਣਾਦੇ ਆ
ਅੱਛਾ ਭੈਣ ਜੀ-
ਹਾਂਜੀ-
ਫਿਰ ਬੜੀ ਟੇਸਟੀ ਬਨਦੀ ਹੋਏਗੀ ਫਿਰ ਕੀ ਕਰਦੇ ਓ ਤੁਸੀ? ਉਪਰ ਅਛਾ ਪਹਿਲੇ ਪਕੋੜੇ ਤਲਦੇ ਓ। ਉਸ ਤੋ ਬਾਅਦ ਕੜੀ ਦਾ ਮਿਕਸਚਰ ਤਿਆਰ ਕਰਦੇ ਹੋ ਪਹਿਲੇ ਪਕੋੜੇ ਤਲ ਕੇ ਰਖ ਲੈਦੇ ਓ।
ਹਾਂਜੀਹਾਂਜੀ ਪਹਿਲ ਹਾਂਜੀ, ਹਾਂਜੀ ਫਿਰ ਮਿਕਸਚਰ ਤਿਆਰ ਕਰ ਲਈਦਾ ਫੇਰ ਤੜਕਾ ਤੇ ਤੜਕਾ ਲਾ ਕੇ ਮਿਕਸਚਰ ਵਿਚ ਘੋਲ ਦੇਈਦਾ ਪਾ ਦੇਈਦਾ।
ਅਛਾ, ਅਛਾ ਠੀਕ ਹੈ। ਠੀਕ ਹੈ। ਭੈਣ ਜੀ ਫਿਰ ਤਾਂ ਬਹੁਤ ਸਵਾਦ ਬਣਦੀ ਹੋਣੀ ਐ ਕੜੀ?
ਹਾਂਜੀ, ਹਾਂਜੀ
ਅਛਾ, ਅਛਾ ਜੇ ਭੈਣ ਜ ਮ ਖੱਟੀ ਨਾ ਹੋਏ ਕੜੀ ਤਾਂ ਫਿਰ ਤੁਸੀ ਖੱਟੀ ਕਿਵੇ ਕਰਦੇ ਹੋ ਕੜੀ? ਕਈ ਵਾਰ ਮੈ ਬਣਾਨੀ ਆ ਨਾ ਤੇ ਮੇਰੀ ਖੱਟੀ ਨਹੀ ਬਣਦੀ ਕਈ ਵਾਰੀ ਭੈਣ ਜੀ ਖਟੀ ਨਈ ਬਨਦੀ ਕੜੀ
ਹਾਂ ਖੱਟੀ ਨੀ ਬਣਦੀ ਤੇ ਫੇਰ ਅਸੀ ਨਾ ਵਿਚ ਟਾਟਰੀ ਪਾ ਲਈ ਦੀ ਆ
ਅਛਾ, ਅਛਾ ਠੀਕ ਹੈ। ਅਤੇ ਟਾਟਰੀ ਨਾਲ ਖਟੀ ਹੋ ਜਾਦੀ ਐ ਕੜੀ?
ਟਾਟਰੀ ਨਾਲ ਖਟੀ ਹੋ ਜਾਦੀ ਆ।
ਅੱਛਾ, ਅੱਛਾ ਠੀਕ ਐ।
ਹਾਂਜੀ -
ਅਛਾ, ਅਛਾ ਅਤੇ ਫਿਰ ਤੁਸੀ ਅਜ ਲੇਟ ਨਹੀ ਹੋਗੇ ਏ? ਬਾਰਾਂ ਵਜ ਗਏ ਤੁਸੀ ਅਜੇ ਕੜੀ ਨਹੀ ਰਖੀ
ਉਹ ਬਣ ਜਾਣੀ ਚੱਟ ਬਣ ਜਾਣੀ ਕੜੀ ਦਾ ਨੀ ਇਨਾ ਨਹੀ ਹੁੰਦਾ
ਅਛਾ, ਅਛਾ ਜਲਦੀ ਬਣਾ ਲੈਦੇ ਓ ਕੜੀ ਤੁਸੀ ਫੇਰ
ਹਾਂ ਇਨਾ ਟਾਈਮ ਨੀ ਲਗਦਾ ਕੜੀ ਨੂੰ ਮੈ ਝਟਪਟ ਹੀ ਬਣਾ ਬਣਾਉਣ ਲਈ ਦੀ।
ਅਛਾ- ਅਛਾ ਚਲੋ ਵਧੀਆ ਜੀ ਝੱਟ ਪੱਟ ਬਣ
ਤਾਂ ਹੀ ਮੈਂ ਕਿਹਾ ਹੁਣੇ ਤਾਂ ਬੱਚਿਆਂ ਨੇ ਨਾਸ਼ਤਾ ਕੀਤਾ ਆ ਫਿਰ ਮੈਂ ਕਿਹਾ ਚਲੋ ਹੁਣ ਆਰਾਮ ਨਾਲ ਬਣਾਨੀ ਆ। ਹਜੇ ਅੱਦੇ ਬੱਚੇ ਸੁੱਤੇ ਪਏ ਨੇ।
ਅੱਛਾ, ਅੱਛਾ, ਅੱਛਾ ਹਲੇ ਬੱਚੇ ਬੱਚੇ ਉੱਠੇ ਕੋਈ ਨਹੀਂ ਬਾਰਾਂ ਵੱਜਣ ਬਾਰਾਂ ਵੱਜ ਗਏ ਨੇ ਭੈਣ ਜੀ ਤੁਹਾਡੇ ਬੱਚੇ ਅੇ ਸੁੱਤੇ ਹੋਏ ਨੇ!
ਹਾਂ ਬੱਚੇ ਉੱਠਦੇ ਹੀ ਬੜੇ ਲੇਟ ਛੁੱਟੀਆਂ ਨੇ ਨਾ ਜਿੰਨਾ ਮਰਜੀ ਕੋ ਉੱਠਦੇ ਹੀ ਬੜੇ ਲੇਟ ਨੇ।
ਅੱਛਾ ਭੈਣ ਜੀ।
ਹਾਂਜੀ ਬੱਚਿਆਂ ਨੂੰ ਜਿੰਨਾ ਮਰਜੀ ਕਹੀ ਜਾਓ। ਇਹ ਤਾਂ ਤਾਂ ਛੁੱਟੀਆਂ ਨੇ ਅਸੀਂ ਹੁਣੇ ਲੇਟ ਆ ਕਿ ਉੱਠਣੇ ਆ
ਹਾਂਜੀ ਭੈਣਜੀ ਇਹ ਤੇ ਹੈ। ਛੁੱਟੀਆ 'ਚ ਥੋੜੀ ਮੋਜ ਮਸਤੀ ਮਾਰ ਲੈਦੇ ਨੇ ਬਾਕੀ ਰਹਿ ਕਿਨੀਆਂ ਗਈਆਂ ਨੇ ਛੁੱਟੀਆਂ ਉਹਨੂੰ ਬਸ ਦਸ ਛੁੱਟੀਆਂ ਰਹਿ ਗਈਆਂ ਨੇ ਮੈ ਵੀ ਬਸ ਬਾਹਰ ਆਈ ਦੀ ਸੀ ਉਹਨੂੰ ਘਰ ਚਲੇ ਜਾਵਾਂਗੇ ਕੱਲ੍ਹ ਤੱਕਣ ਤੇ ਫਿਰ ਆਪਣਾ ਬੱਸ ਬੱਚਿਆਂ ਨੂੰ ਫਿਰ ਉਹੀ ਉਹ ਆਪਣਾ ਹੋਮਵਰਕ ਕਰਾਉਣਾ ਵੇ ਸਾਰਾ ਹੋਮਵਰਕ ਕਰਨ
ਜਾਣਗੇ ਫਿਰ ਤੁਹਾਨੂੰ ਲੈ ਜਾਣਗੇ ਤੁਹਾਡੇ ਹਸਬੈਂਡ
ਹਾਂਜੀ ਹਾਂਜੀ ਭੈਣਜੀ ਮੇਰੇ ਹਸਬੈਂਡ ਲੇਨ ਆਉਣਗੇ ਬੱਸ ਨਿਕਲਦੇ ਕੱਲ ਕੇ ਨੇ ਅੱਜ ਪਹੁੰਚ ਜਾਣਗੇ ਦੁਪਹਿਰ ਤੱਕ ਚਾਰ ਵਜੇ ਤੱਕ ਹਾਂਜੀ ਹਾਂਜੀ ਹਾਂਜੀ ਹੋਰ ਸੁਣਾਓ ਭੈਣ ਜੀ ਕੀ ਕਰਦੇ ਰਹਿੰਦੇ ਹੋ ਅੱਜ ਕੱਲ੍ਹ ਘਰ ਕੋਈ ਕੰਮ ਕੁਮ ਕਰਦੇ ਹੋ ਇੱਕ ਦਿਨ ਤੁਸੀਂ ਉਹ ਪਾਇਆ ਹੋਇਆ ਸੀ। ਸੱਚ ਮੈਂ ਪੁੱਛਣਾ ਸੀ ਤੇ ਕੜੀ ਚੁੱਲ ਦੀ ਗੱਲ ਨਿਕਲ ਆਈ ਸੀ ਉੱਥੇ ਤੁਸੀਂ ਬਣਾਉਂਦੇ ਸੀ ਤੁਸੀਂ ਡੋਕੱਲਾ ਬਣਾ ਪਾਇਆ ਹੋਇਆ ਸੀ। ਬਣਾ ਕੇ ਫੋਟੋ ਸਟੇਟਸ ਵਿੱਚ ਹਾਂਜੀ ਫਿਰ ਤੁਸੀਂ ਉਹ ਢੋਕਲਾ ਕਿਵੇਂ ਬਣਾਉਂਦੇ ਹੋ ਭੈਣ ਜੀ, ਮੈਂ ਕਿੰਨੇ ਦਿਨ ਦੀ ਸੋਚਣੀ ਪੀਆਂ।
ਹਾਂ ਮੈਂ ਸੋਚਿਆ ਸੀ। ਮੈਂ ਸਗੋ ਕਹਿੰਦੀ ਪਈ ਸੀ ਮੈਂ ਕਿਹਾ, ਡੋਕਲਾ ਬਣਾਵਾਂਗੀ ਅੱਜ ਦੇਖਦੇ ਆਂ ਡੋਕਲਾ ਹੀ ਬਣਾਦੇ ਆਂ।
ਢੋਕਲਾ ਬਣਾਉਣ ਵਾਸਤੇ ਬੇਸੱਣ ਤੇ ਸੂਜ਼ੀ ਲੈ ਲਈ ਦੀ ਹੈ। ਜਿੰਨਾ ਵੇਸਣ ਓਨੀ ਸੂਜ਼ੀ ਲੈ ਲਈ ਦੀ ਹੈ ਤੇ ਉਹ ਉਹਨੂੰ ਉਹਦੇ ਨਾਲ ਥੋੜ੍ਹੀ ਜਿਹੀ ਦਹੀਂ ਪਾ ਲੋ। ਉਹਦੇ ਨਾਲੋਂ ਘੋਲ ਲੋੋ ਉਹਨੂੰ ਚੰਗੀ ਤਰ੍ਹਾਂ ਵਿੱਚ ਹਲਕਾ ਜਿਹਾ ਨਮਕ, ਖੰਡ ਤੇ ਹਲਕਾ ਨਮਕ ਪਾ ਲਓ ਖੰਡ ਪਾ ਲੳ। ਥੋੜ੍ਹਾ ਜ ਨਿੰਬੂ ਖੱਟਾ ਕਰਨਾ ਤੇ ਨਿੰਬੂ ਪਾ ਸਕਦੇ ਹੋ ਤੁਸੀਂ ਨਿੰਬੂ ਨੀ ਪਾਉਣਾ ਤੇ ਉਹ ਅਸੀਂ ਟਾਟਰੀ ਜਹੀ ਪਾ ਲਈ ਜਦੀ ਔਰ ਇਹਨਾਂ ਨੂੰ ਘੋਲ ਲਈਦਾ। ਫਿਰ ਥੋੜ੍ਹੀ ਦੇਰ ਉਹਨੂੰ ਰੱਖ ਲਈ ਦਾ ਤੇ ਥੋੜੀ ਸੂਜੀ ਫੁੱਲ ਜਾਂਦੀ ਹੈ।
ਅੱਛਾ ਸੂਜੀ ਫੁਲਾਉਣ ਵਾਸਤੇ ਕੀ ਪਾਇਆ ਭੇਣਜੀ ਵਿੱਚ ਸੂਜੀ ਤੇ ਵੈਸੇ ਹੀ ਫੈਲ ਜਾਂਦੀ ਆ ਹਾਂਜੀ ਹਾਂਜੀ
ਹਾਂ ਉਹ ਫਿਰ ਥੋੜ੍ਹੀ ਦੇਰ ਰੱਖਣਾ ਪੈਂਦਾ ਨਾ ਅੱਧਾ ਘੰਟਾ ਪੰਦਰਾਂ ਵੀਹ ਮਿਂਟ ਰੱਖਣਾ ਪੈਂਦਾ ਆ ਫਿਰ ਜਦੋਂ ਉਹ ਬੈ ਮੇਟਰ ਨੂੰ ਔਰ ਰੱਖਣੀ ਆ ਨੂੰ ਅ ਸਟੀਮ ਕਰਨਾ ਹੁੰਦਾ ਜਦੋਂ ਫਿਰ ਉਸ ਟਾਈਮ ਇੱਕ ਈਨੋ ਪਾ ਦੇਣੀ ਵਿੱਚ
ਅੱਛਾ ਅੱਛਾ ਅੱਛਾ ਤੁਸੀਂ ਓਵਨ ਵਿਚ ਬਣਾਉਦੇ ਹੋ। ਭੈਣ ਜੀ
ਨਹੀਂ ਨਹੀਂ ਮੈਂ ਗੈਸ ਤੇ ਬਣਾਉਣੀ
ਅੱਛਾ ਭੈਣ ਜੀ ਭੈਣ ਜੀ ਇੱਕ ਵਾਰੀ ਫਿਰ ਮੈਨੂੰ ਦਿਖਾਣਾ ਸਾਰੀ ਰੈਸਪੀ ਕਿਵੇਂ ਬਣਾਇਆ ਤੁਸੀਂ ਲਾਈਵ ਜਿਵੇਂ ਵੀਡੀਓ ਕਲ ਕਰਕੇ ਨਾ ਦਿਖਾਉਣਾ ਇੱਕ ਵਾਰੀ। ਫਿਰ ਮੈਂ ਵੀ ਆਪਣੇ ਘਰ ਬਣਾਵਾਂਗੀ ਭੈਣ ਜੀ। ਹਾਂਜੀ। ਭੈਣ। ਜ। ਮੈਂ। ਕਿਹਾ। ਇੱਕ। ਵਾਰੀ। ਤੁਸੀਂ। ਨਾ। ਮੈਨੂੰ। ਵੀਡੀਓ। ਕਾਲ। ਮੈਂ। ਤੁਹਾਨੂੰ। ਕਰਾਂਗੀ। ਜਦੋਂ। ਬਣਾਓਗੇ। ਮੈਨੂੰ। ਵੀਡੀਓ ਕਾਲ। ਕਰਨਾ। ਐਵੇਂ। ਚਲੋ। ਸਮਝ। ਤੇ। ਆ। ਰਹੀ। ਹੈ। ਭੈਣ ਜੀ ਕਿੱਥੇ ਲਵਾਂਗੇ ਭੈਣ ਆਵਾਜ਼ ਨੀ ਆਰ ਹੀ ਭੈਣ ਜੀ ਤੁਹਾਡੀ। ਅੱਛਾ ਅੱਛਾ ਮੈਂ ਕਿਹਾ ਪਤਾ ਨੀ ਭੈਣ ਜੀ ਮੈਂ ਕੱਲੀ ਬੋਤਲ ਖੋਲੀ ਜਾਂਦੀ ਭੈਣ ਜੀ ਦੀ
ਹਾਂਜੀ ਹਾਂਜੀ ਭੈਣ ਜੀ ਤੁਸੀਂ ਕੀ ਕਹਿੰਦੇ ਪਏ ਸੀ?
ਮੈਂ ਕਹਿ ਰਹੀ ਸੀ ਭੈਣ ਜੀ ਜਦੋਂ ਤੁਸੀਂ ਬਣਾਓ। ਗਏ ਨਾ ਅਤੇ ਮੈਨੂੰ ਇੱਕ ਵਾਰੀ ਭੈ ਜੀ ਜੀ ਵੀਡੀਓ ਕੋਲ ਜ਼ਰੂਰ ਕਰਿਓ ਵੀਡੀਓ ਕੋਲ। ਅਤੇ ਦਿਖਾਉਣਾ ਤੁਸੀਂ ਕਿਵੇਂ ਬਣਾਉਂਦੇ ਹੋ?
ਅੱਜ ਕੱਟਣ ਲੱਗ ਲੱਗੀ ਸੀ ਸਮਝ ਨੀ ਆਉਂਦੀ।
ਅੱਛਾ ਅੱਛਾ ਭੈਣ ਜੀ ਕੋਈ ਗੱਲ ਨੀ ਤੇ ਭੈਣ ਜੀ। ਭੈਣ ਜੀ ਆਵਾਜ਼ ਨਹੀਂ ਤੁਹਾਡੀ ਆ ਰਹੀ ਭੈਣ ਜੀ ਥੋੜੀ। ਕਲੀਅਰ ਬੋਲੋ ਭੈਣ ਜੀ ਭੈਣ ਜੀ ਹਾਂਜੀ ਭੈਣ ਜੀ ਹੁਣ ਆਈ ਆਵਾਜ਼ ਤੁਹਾਡੀ
ਵੀਡੀਓ ਕਾਲਿੰਗ
ਅੱਛਾ ਭੈਣ ਜੀ ਹੋਰ ਸੁਣਾਓ ਭੈਣ ਜੀ ਤੱਲ ਲਏ ਜੇ ਪਕੌੜੇ ਭੈਣ ਜੀ ਭੈਣ ਜੀ ਆਵਾਜ਼ ਬਿਲਕੁੱਲ ਨਹੀਂ ਆਉਂਦੀ ਪਈ ਭੈਣ ਜੀ
ਹਾਂ ਹਾਂਜੀ ਫਿਰ ਉਹਨੂੰ ਤੜਕਾ ਲਾਈਦਾ ਵੇ ਮਿਰਦਾਂ ਜਦੋਂੋ ਜੀ ਫਿਰ ਹੁੰਦਾ ਨਾ ਉਹ ਸਿਲਾਈ
ਅੱਛਾ।
ਅੱਜ। ਘਟ। ਹ। ਵੀ। ਹੁਣ।
ਸ ਸ।
ਹੈਲੋ। ਹੈਲੋ।
ਹੈਲੋ। ਭੈਣ। ਜੀ। ਹਾਂਜੀ। ਸ ਭੈਣਜੀ। ਮੈਨੂੰ। ਲੱਗਦਾ। ਪਿਆ। ਪਿੱਛੇ। ਕਨੈਕਸ਼ਨ। ਚ। ਥੋੜ੍ਹੀ। ਦਿੱਕਤ। ਹੋ। ਗਈ। ਹੈ। ਨੈਟਵਰਕ। ਵਿੱਚ। ਕੋਈ। ਪ੍ਰੋਬਲਮ। ਹੋ।
ਵਿੱਚ। ਕਦੇ। ਵੀ। ਇਹ।
ਹਾਂਜੀ। ਭੈਣਜੀ। ਹੁਣ। ਆਈਏ। ਤੁਹਾਡੀ। ਪੈ। ਭੈਣਜਜੀ। ਆਵਾਜ਼। ਕਿੰਨੀ। ਦੇਰ। ਬਾਅਦ। ਮੈਨੂੰ। ਲੱਗਦਾ। ਕੋਈ। ਨੈਟਵਰਕ। ਇਸ਼ੂ। ਹੈਗਾ। ਸੀ। ਵਿਚ। ਵਾਰ।
ਹਾਂ। ਵਿੱਚ। ਬੰਦ। ਹਾਂ। ਹਾਂਜੀ।
ਹਾਂਜੀ। ਹਾਂਜੀ। ਹੋਰ। ਸੁਣਾਓ। ਭੈਣ। ਜੀ। ਫਿਰ। ਤੁਸੀਂ। ਪਕੌੜੇ। ਹਾਂਜੀ। ਭੈਣਜੀ। ਹੋਰ। ਫਿਰ। ਤੁਸੀਂ। ਪਕੌੜੇ। ਬੇਸਣ। ਪਾਉਂਦੇ। ਹੋ। ਕਿ। ਸੂਜੀ। ਤੇ। ਤਲਦੇ। ਹੋ। ਸ। ਸ। ਸ।
ਕ।
ਕਿਤੇਦੇ। ਤਲਦੇਓ। ਅੱਛਾ। ਅੱਛਾ। ਹਾਂ। ਹਾਂ। ਭੈਣ। ਜੀ। ਮੇਰੇ। ਕੋਲ। ਗਲਤੀ। ਹੋ। ਗਈ। ਹੈ। ਮੈਂ। ਗਲਤ। ਸਵਾਲ। ਪੁੱਛ। ਲਿਆ। ਵੀ। ਕੜੀ। 'ਚ। ਤਾਂ। ਵੇਸਣ। ਦੇ। ਪਕੌੜੇ। ਪੈਂਦੇ। ਨੇ। ਹਾਂਜੀ। ਹਾਂਜੀ।
ਨਹੀਂ। ਨਹੀਂ। ਵੇਸਣ। ਦੇ। ਤੱਲੀ। ਦੇ। ਨੇ। ਅ।
ਹਾਂਜੀ। ਹਾਂਜੀ।
ਮ।
ਬਸ। ਭੈਣ। ਜੀ। ਸੂਟ। ਸੂਟ ਤੇ ਮੇਰੇ ਸੋਹਨ ਹੀ ਹੁੰਦੇ ਨੇ। ਨਹੀਂ ਮੈਂ ਤੇ ਮਿਕਸ ਲੈ ਲੈਂਦੀ ਹਾਂ ਜਿੱਥੋਂ ਮੈਨੂੰ ਪਸੰਦ ਆਇਆ ਉੱਥੋਂ ਹੀ ਚੁੱਕ ਲੈਂਦੀ। ਕੋਈ ਐਸੀ ਮੇਰੀ ਦੁ ਦੁਕਾਨ ਨਹੀਂ ਹੈਗੀ ਕਿ ਮੈਂ ਇੱਕੋ ਦੁਕਾਨ ਤੋਂ ਲੈਣਾ ਵੇ ਮੈਨੂੰ ਜਿੱਥੋਂ ਸੂਟ ਪਸੰਦ ਆਇਆ। ਮੈਂ ਉੱਥੋਂ ਹੀ ਚੁੱਕ ਲੈਂਦੀ ਹਾਂ ਭੈਣ ਜੀ ਸੂਟ ਮਤਲਬ ਕਿ ਚੁੱਕ ਨਹੀਂ ਲੈਂਦੀ ਮਤਲਬ ਕਿ ਖਰੀਦ ਲੈਂਦੀ ਹਾਂ।
ਹਾਂਜੀ।
ਹਾਂਜੀ ਭੈਣ ਜੀ। ਭੈਣ ਜੀ ਕਈ ਲੋਕ ਤੇ ਬਹੁਤ ਮਜ਼ਾਕ ਉਡਾਉਂਦੇ ਨੇ ਜੇ ਫੋਨ ਤੇ ਦੋ ਗੱਲਾਂ ਕਰ ਲਈਏ। ਹੈਂ ਭੈਣ ਜ ਕੀ ਕਰਾ ਹੁਣ ਕੰਮ ਚਲੋ ਭੈਣ ਜੀ ਹੁਣ ਕੰਮ ਕੁੁੰਮ ਮੁਕਾ ਕੇ ਬੈਠੀ ਹਾਂ। ਜੋ ਮਰਜ਼ੀ ਕਰਾਂ ਮੇਰਾ ਟੈਮ ਹੈ ਭੈਣ ਜੀ।
ਹਾਂਜੀ ਹਾਂਜੀ ਉਹ ਕਈ ਨੂੰ ਉਦਾਂ ਹੀ ਅਹ ਕਈਆਂ ਨੂੰ ਨਾ ਛੇੜਨ ਦੀ ਆਦਤ ਹੁੰਦੀ ਜਾਣੀ
ਹਾਂਜੀ ਹਾਂਜੀ।
ਹਾਂ ਉਹ। ਛੇੜਦਾ।
ਹਾਂਜੀ। ਇਹ। ਤੇ। ਹੈ। ਭੈਣ। ਜੀ। ਸਹੀ। ਕਹਿ। ਰਹੇ। ਤੁਸੀਂ। ਬਿਲਕੁਲ।
ਜੀਜਿਆਂ। ਨੇ। ਸਾਰੀਆਂ। ਨੂੰ। ਨੀ। ਛੇੜਨਾ। ਤੇ। ਔਰਤ। ਨੂੰ। ਛੇੜਨਾ।
ਮਿਲਣੀ ਆ। ਮੈਂ ਸਪੈਸ਼ਲ। ਆਵਾਂਗੀ। ਹਾਂਜੀ। ਹਾਂਜੀ। ਆਵਾਂਗੀ। ਕਿ। ਤੁਹਾਡੇ। ਕੋਲ। ਡੋਕਲਾ। ਸਿੱਖਣ। ਮੈਂ। ਨਾ। ਜੇ। ਹਾਂਜੀ। ਭੈਣ। ਜ। ਠੀਕ। ਹੈ। ਭੈਣ। ਜੀ। ਸਤਿ। ਸ਼੍ਰੀ। ਅਕਾਲ। ਭੈਣ। ਜੀ।
ਠੀਕ। ਹੈ। ਭੈਣੇ। ਜ।